ਹੈਲੋ। ਹੈਲੋ।
ਹੈਂ। ਕਹਿੜਾ। ਕਿੱਥੇ ਬਿੱਲੀ? ਕਿਥੇ ਐ ਬਿਲੀ?
ਹੈਲੋ। ਹੈਲੋ।
ਇੱਧਰ ਹੋਰ ਹੈ ਹੀ ਨਹੀਂ। ਹੜਾ ਇੱਕ ਕ੍ਰਿਸ਼ਨ ਫੇਰ ਹੈ ਫੇਰ ਐ ਏ। ਫਿਰ ਆ ਫਿਰ ਆ ਫਿਰ ਆ ਫਿਰ ਆ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ,
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ, ਹੋਰ ਕਿਵੇਂ ਔ? ਬਸ ਵਧਿਆ, ਆਪ ਸੁਣਾਓ ਕਿਵੇਂ ਔ? ਹੋਰ ਕੀ ਕਰ ਰਹੇ ਸੀ ਆਪ
ਬਸ ਬੈਠੇ ਥੋੜ੍ਹਾ ਘਰ ਦਾ ਹੀ ਕਰਕੇ ਫ੍ਰਰੀ ਹੋਏ ਆਂ ਨਾਸ਼ਤਾ ਵਗੈਰਾ
ਹੋਰ ਗਰਮੀ ਵਗੈਰਾ ਹੈ? ਹੈਲੋ ਉਧਰ ਗਰਮੀ ਵਿੱਚ ਵਗੈਰਾ ਹੈ ਓਧਰ ਗਰਮੀ ਵਗੈਰਾ ਹੈ?
ਗਰਮੀ ਠੀਕ ਹੈ ਹੁਣ ਥੋੜ੍ਹਾ ਜਿਹਾ ਉਧਰ ਗਰਮੀ ਵਗੈਰਾ ਹੈ?
ਕੀ ਸਾਡੇ ਇਧਰ ਪਤਾ ਇਤਨੀ ਗਰਮੀ ਐ ਨਹੀਂ ਸਾਡੇ ਇਧਰ ਇਤਨੀ ਗਰਮੀ ਐ ਇਤਨੀ ਜੀ ਨਹੀਂ-ਨਹੀਂ ਸਾਡੇ ਇੱਧਰ ਪਰਸੋਂ ਬੱਦਲ ਹੋਇਆ ਸੀ ਪਰਸੋਂ ਓਲੇ ਵੀ ਪਏ ਸੀ ਦਸ ਪੰਦਰਾਂ ਮਿੰਟ ਜੰਮੂ ਕਸ਼ਮੀਰ ਤੇ ਦਸ ਪੰਦਰਾਂ ਮਿੰਟ ਬੱਦਲ ਵਗੈਰਾ ਵੀ ਪਏ ਸੀ ਤੇ ਹਾਂਜੀ ਤੇ ਹੁਣ ਇਤਨੀ ਗਰਮੀ ਹੈ ਬੜੀ ਗਰਮੀ ਹੈ ਮੌਸਮ ਐ ਸਹੀ ਆ ਜੰਮੂ ਨਿਊ ਪਲੋਟ ਦੀ ਸਾਈਡ। ਹਾਂਜੀ ਹੁਣ ਇਤਨੀ ਮਤਲਬ ਗਰਮੀ ਹੈ ਨਾ ਅੱਛਾ-ਅੱਛਾ ਅੱਛਾ ਸਾਡੇ ਇੱਧਰ ਮਤਲਬ ਗਰਮੀ ਹੈ ਜੀ ਬਿਲਕੁਲ-ਬਿਲਕੁਲ ਇਦਰ ਪਾਸੇ ਤਾਂ ਠੀਕ ਸੀ ਮੌਸਮ ਪਰ ਹੁਣ ਗਰਮੀ ਫਿਰ ਧੁੱਪ ਇਤਨੀ ਤੇਜ਼ ਨਿਕਲੀ ਆਈ ਆ ਬਾਹਰ ਬੋ ਬਹੁਤ ਜ਼ਿਆਦਾ ਤੇਜ਼ ਹੈ ਧੁਪ। ਇਸ ਸਾਈਡ ਹਾਂਜੀ ਗਰਮੀ ਕਰਕੇ ਬੱਚੇ ਛੁੱਟੀਆਂ ਪਈਆਂ ਜੂਨ ਦੀਆਂ ਸਕੂਲ ਦੇ ਬੱਚਿਆਂ ਦੀਆਂ ਮੈ ਟਿਊਸ਼ਨ ਲਗਵਾਈ ਸੀ ਮੇਰੀ ਨਾ ਕੁੜੀ ਛੋਟੀ ਆ ਸਾੇ ਤਿੰਨ ਸਾਲ ਦੀ ਉਹਨੂੰ ਹੁਣੇ ਸਕੂਲ ਪਾਇਆ ਆ। ਤੇ ਮੈਂ ਉਹਨੂੰ ਹਾਂਜੀ ਸਂ ਪਾਇਆ ਮੈਂ ਕਿਹਾ ਚਲ ਟਿਊਸ਼ਨ ਵਗੈਰਾ ਲਗਵਾਨੀ ਆ ਪਰ ਮੈਂ ਜਦੋਂ ਧੁੱਪ ਦੇਖੀ ਨਾ ਮੈਂ ਕਿਹਾ ਮੈਂ ਰਹਿਣ ਦੇ ਦੋ ਦਿਨ ਤਿੰਨਨ ਭੇਜਿਆ ਮੈਂ ਇਹਨੂੰ ਫਿਰ ਨਾ ਮੈ ਟਊਸ਼ਨ ਟਾਈਮ ਪਤਾ ਕੀ ਕੀਤਾ ਸਡੇ ਗਿਆ ਤੋਂ ਇਕ ਇਕ ਵਜੇ ਦਾ ਮੈਂ ਦੁਪਹਿਰ ਇੱਕ ਵਜੇ ਇਤਨੀ ਗਰਮੀ ਹੁੰਦੀ ਹੈ ਮੇਰੇ ਘਰ ਟਊਸ਼ਨ ਪੰਦਰਾਂ ਮਿੰਟ ਦਾ ਰਾਸਤਾ ਹੈ। ਪੈਦਲ ਮੈਂ ਕਿਹਾ ਤੂੰ ਕਿਵੇਂ ਜਾਏਗੀ ਪੈਦਲ ਤੇ ਤੂੰ ਕਿਵੇਂ ਆਏਂਗੀ ਗਰਮੀ ਦੇ ਵਿੱਚ, ਹਾਂਜੀ ਨਹੀਂ ਤ ਤੇ ਫਿਰ ਮੈਂ ਮੈਮ ਨੂੰ ਮਨਾ ਕੀਤਾ ਨਾ ਮੈਮ ਰਹਿਣ ਦੋ ਟਊਸ਼ਨ। ਟਾਈਮ ਚੇਂਜ ਹੋ ਆਪ ਪੰਜ ਵਜੇ ਦਾ ਟਾਈਮ ਕਰ ਲੋ ਮੈਨੂੰ ਕੋਈ ਦਿੱਕਤ ਨੀ ਹੈ ਪੰਜ ਵਜੇ। ਫ ਤੁਸੀਂ ਗਿਆਰਾਂ ਵਜੇ ਕਰ ਰਹੇ ਹੋ ਬੱਚਾ ਇੱਕ ਵਜੇ ਟਿਊਸ਼ਨ ਤੋਂ ਆ ਰਿਹਾ ਪੰਦਰਾਂ ਮਿੰਟ ਦਾ ਰਾਸਤਾ ਮੇਰੇ ਘਰ ਦਾ ਆ ਧੁੱਪ ਵਿਚ ਬੱਚਾ ਕਿਵੇਂ ਲੂ ਦੇ ਵਿੱਚ ਆਏਗਾ ਵਾ ਵਾਪਿਸ ਘਰ।
ਬਹੁਤ ਗਰਮੀ ਬਹੁਤ ਹੈ ਨਾ, ਹਾਂ ਬੰਦਾ ਇੱਕ ਘੰਟਾ ਡੇਢ ਘੰਟਾ ਬੱਚੇ ਨੂੰ ਪੜ੍ਹਾ ਦੇਵੇ ਨਾਲੇ ਬੱਚਾ ਖੇਡ ਕੇ ਖੇਡ ਲੈਂਦਾ ਘਰ ਥੋੜ੍ਹਾ ਨਾਲੇ ਪੜ
ਬਾਦ ਨਹੀ ਮੇਰਾ
ਬੱਚਿਆਂ ਨੂੰ ਤੇ ਅੱਜ ਖੇਡ-ਖੇਡ ਚ ਹੀ ਪ ਖੇਡ-ਖੇਡ ਚ ਹੀ ਪੜ੍ਹਾਉਣਾ ਪੈਂਦਾ ਬੱਚਿਆਂ ਨੂੰ।
ਬਿਲਕੁਲ ਬਿਲਕੁਲ ਅੱਜ ਕੱਲ ਬੱਚੇ ਬੱਚੇ ਮਾਂ ਪਿਓ ਨੂੰ ਪੜ੍ਹਾ ਦਿੰਦੇ ਬੱਚੇ ਨੂੰ ਕੀ ਪੜ੍ਹਾਂਦਾ ਮਾਂ ਪਿਓ ਨੇ
ਉਹੀ ਨਾ ਮੈਂ ਕਿਹਾਆ ਉਹ ਖੇਡ-ਖੇਡ ਚ ਹੁਣੇ, ਹੁਣੇ ਆ ਖੇਡਦੇ ਪਏ ਸੀ। ਨੇ ਕਿਹਾ ਆਹ ਬਾਹਰ ਚਲੀਏ ਕਹਿੰਦੀ ਤੂੰ ਕੀ ਮੈਨੂੰ ਪਰੇਸ਼ਾਨ ਹੀ ਕਰੀ ਜਾਨਾ। ਹਲੇ ਨਿੱਕੀ ਜੀ ਹੈ ਨਾ ਬ ਉਹ ਮੈਨੂੰ ਪਰੇਸ਼ਾਨ ਕਰਦਾ ਰਹਿੰਦਾ ਮੈਨੂੰ। ਪੰਗਾ ਹੀ ਪਾਉਦਾ ਰਹਿੰਦਾ
ਸਾਡੀ ਵੀ ਇੱਕੋ ਨਿੱਕੀ ਜਿਹੀ ਹੈ ਸਾਢੇ ਤਿੰਨ ਸਾਲ ਦੀ ਹੈ ਪਰ ਹੁਣ ਸਕੂਲ ਵਗੈਰਾ। ਪਾਇਆ ਸੀ। ਤੇ ਜਾ ਰਹੇ ਆ ਸਕੂਲ ਹੁਣ ਛੁੱਟੀਆਂ ਪਈਦੀਆਂ ਹੁਣ ਪੱਚੀ ਜੁਲਾਈ ਨੂੰ ਸਕੂਲ ਖੁੱਲਣੇ ਹੈ ਤੇ ਫਿਰ ਸਕੂਲ ਦੀ ਤਿਆਰੀ ਹੈ ਨਾਨਕੇ ਹੋ ਆਈ ਆ ਗ ਸੀ ਫਰਵਰੀ ਚਲੇ ਗਏ ਸੀ ਤੇ ਹੁਣ ਘਰ ਈ ਬੈਠੇ ਗਰਮੀਆਂ ਚ ਆਪ ਦੱਸੋ ਆਪ ਕਿਧਰ ਗਏ ਨੇ ਨਾ ਪੇਕੇ ਵਗੈਰਾ
ਅਸੀਂ ਇੱਥੇ ਹੀ ਆਉਂਦੇ ਨਾ ਜੰਮੂ ਹੀ ਆਉਂਦੇ ਹੁੰਦੇ ਹਾਂ
ਅੱਛਾ ਅੱਛਾ ਅੱਛਾ
ਹਾਂ ਅਸੀਂ ਤੇ ਮਹੀਨਾ ਮਹੀਨਾ ਲਗਾ ਈਦਾ ਸ੍ਰੀਨਗਰ ਸਾਡੇ ਕਾਫੀ ਹੈ ਨਾ ਆਪਣਾ ਅਸੀਂ ਕਸ਼ਮੀਰੀ ਪੰਡਿਤ ਹਾਂ ਨਾ
ਹਾਂ ਸ਼੍ਰੀਨਗਰ ਤੇ ਬੜਾ ਅੱਛਾ ਸ਼ਹਿਰ ਮੈਂ ਗਈ ਨੀ ਆ ਕਦੀ ਪਰ ਸੁਣਿਆ ਹੈ ਕਿ ਸ੍ਰੀਨਗਰ ਚ ਪਹਾੜੀਆਂ ਵਾਦੀਆਂ ਬੜੀ ਅੱਛੀਆਂ ਠੰਡਾ ਇਲਾਕਾ ਸਾਰਾ
ਗ ਤੇ ਤੁਸੀਂ ਸ੍ਰੀਨਗਰ ਨਹੀਂ ਗਏ
ਨਹੀਂ ਮੁਜਰਾ ਚ ਸ਼੍ਰੀਨਗਰ ਅੱਜ ਤੱਕ ਗਈ ਨੀ ਸੁਣਿਆ ਬੜਾ ਏ ਜਾਵਾਂਗੇ ਕਦੇ ਮੌਕਾ ਮਿਲਿਆ ਤੇ ਤੇ ਹਜੇ ਤੱਕ ਗਏ ਨੀ ਅਸੀਂ ਅਸੀਂ ਹਜੇ ਤੱਕ ਪਨੀਟੋਪ ਨੀ ਗਏ ਹ
ਤੇ ਟ੍ਰੇਨ ਵੀ ਚ ਚੱਲ ਪਈ ਹੈ ਨਾ ਉੱਥੋਂ
ਉਹ ਤੁਡਾ ਕੋਈ ਰਹਿੰਸ਼ ਅਗਰ ਗੱਲ ਆਇਆ ਸਾਡੇ ਵਾਸਤੇ ਨਵਾਂ ਸ਼ਹਿਰ ਹੋ ਗਿਆ ਤੇ ਜੀਤ ਦਸ਼ਨ ਕੋਈਦਾ। ਤਾਂ ਕਰਕੇ ਕਦੇ ਵੀ ਮੌਕਾ ਮਿਲਿਆ ਹੋ ਕੇ ਆਵਾਂਗੇ ਭਾਵੇਂ ਛੁੱਟੀਆਂ ਚ ਜਾਈਏ ਹਾਂਜੀ।
ਭੇ ਹਣ ਜੰਮੂ ਦੇ ਅਸੀਂ ਜਾਣਾ ਸ਼੍ਰੀਨਗਰ ਫੇਰ
ਅੱਛਾ ਅੱਛਾ ਅਛੀ ਗੱਲ ਹੈ।
ਅਸੀਂ ਆ ਰਹੇ ਹਾਂ ਜੰਮੂ
ਫ ਤੁਸੀਂ ਬਾਹਰ ਹੋ ਮੰਨ ਸਕਦਾ ਸ਼੍ਰੀਨਗਰ
ਹਾਂਜੀ ਹਾਂਜੀ ਸ਼ ਸਾਡੇ ਨਾ ਮੇਰੇ ਉੱਧਰ ਰੈਲੇਟਿਵ ਵੀ ਆ ਉੱਦਾਂ ਵੀ ਸਾਨੂੰ ਜ ਬਥੇਰੇ ਹੈਗੇ ਆ ਨਾ ਜਗ੍ਹਾ ਉੱਥੇ ਰਹਿ ਲਈ ਦਾ ਅਸੀਂ। ਅਸੀ ਤੇ ਕਿਰਾਏ ਤੇ ਵੀ ਲੈ ਲਈਦਾ ਨਾ ਜਿਸ ਸਰਾ। ਤੇ ਮਹੀਨਾ ਇੱਕ ਸੀ ਬਾਹਰ ਗਰਮੀਆਂ ਦਾ ਕੱਟ ਧਰਨੇ ਹੁੰਦੇ ਆਂ।
ਅੱਛਾ, ਤੇ ਜਨੂੰ ਕਹਿੰਦੇ- ਸ੍ਰੀਨਗਰ ਬਰਫ਼ ਪੈਂਦੀ ਹੈ ਨਾ। ਛੇ ਮਹੀਨੇ ਸਾਡੇ
ਹਾਂਜੀ- ਹਾਂਜੀ, ਆ, ਆ ਜਾਂਦੇ ਹੈ ਨਾ ਸਰਦੀਆਂ ਚ ਆ ਜਾਂਦੇ ਨਾ ਇੱਥੇ ਲੋਕ।
ਹਾਂਜੀ, ਗੁਰਮੇਸ਼ਰ ਚਲੇ ਜਾਂਦੇ ਆ, ਹਾਂਜੀ, ਗੁਰਮੇਸ਼ਰ ਚਲੇ ਜਾਂਦੇ ਆ। ਫੇਰ ਸ਼੍ਰੀਨਗਰ। ਜੇ ਅੱਛਾ, ਇਲਾਕੇ ਬੋਲਦੇ ਸ਼੍ਰੀਨਗਰ ਹਾਂਜੀ। ਗਰ ਕਹਿੰਦੇ ਕੇਸਰ ਬੜਾ ਅੱਛਾ ਮਤਲਬ ਲੋਕਾਂ ਨੇ ਉਗਾਇਆ ਦੇ। ਕੇਸਰ ਹੋ ਗਿਆ, ਸੇਬ ਹੋ ਗਿਆ, ਜੀ, ਕਹਿੰਦੇ ਸ਼੍ਰੀਨਗਰੀ ਕ ਕਹਿੰਦੇ ਸ਼੍ਰੀਨਗਰ ਕੇਸਰ ਬੜਾ ਹੈ, ਮੈਂ ਕਿਹਾ ਅੱਛਾ, ਕਿਉਂਕਿ ਮੇਰੀ ਫਰੈਂਡ ਹੈ ਨਾ,
ਰ ਦੀ ਆਉਂਦੀ ਨਾ ਰਸਤੇ ਚ।
ਅੱਛਾ!
ਹਾਂ, ਇੱਕ ਮਾਰਕਿਟ ਹੀ ਆਉਂਦੀ, ਉੱਥੇ ਸਾਰੀਆਂ ਕੇਸਰ ਦੀਆਂ ਹੀ ਦੁਕਾਨਾਂ।
ਅੱਛਾ- ਅੱਛਾ। ਅੱਛਾ। ਗੱਲ ਆ ਫਿਰ ਸ਼੍ਰੀਨਗਰ ਦੇ ਕੱਪੜੇ ਵੀ ਕਹਿੰਦੇ ਬੜੇ ਅੱਛੇ ਮਿਲਦੇ। ਮੇਰੀ ਇੱਕ ਫਰੈਂਡ ਹੈ ਨਾ, ਤੇ ਉਹਦੇ ਨਾਲ ਮੇਰੀ ਗੱਲ ਹੋਈ ਸੀ। ਤੇ ਬੋਲ ਰਹੀ ਸੀ ਕਹਿੰਦੀ ਹ ਸ਼੍ਰੀਨਗਰ ਸਾਰਾ ਕੇਸਰ ਹੈ- ਕੇਸਰ- ਕੁਸਰ ਹੈਗਾ ਸ਼੍ਰੀਨਗਰ ਕੇਸਰ ਤਾਂ ਕਹਿੰਦੇ ਬਹੁਤ ਹੈਗਾ, ਉੱਥੇ ਉੱਗਦਾ ਆ। ਮੈਂ ਕੋਈ ਨੀ ਮੈਂ ਵੀ ਆਪਣੇ ਘਰ ਲਾਇਆ ਗਮਲਾ ਕੇ- ਤੁਰਦਾਪੁਰਮੀ ਦਾ ਇੱਕ- ਇੱਕ ਫੋਲੀ ਹੀ ਆਉਂਦਾ।
ਕਿ-
ਅੱਛਾ, ਹਾਂ।
ਹਾਂ ਕੇਸ- ਸਰਦੀਆਂ ਦੀ ਸ਼ੋਪ ਹੈ। ਤੁਸੀਂ ਸ੍ਰੀਨਗਰ ਜਾਓਗੇ ਨਾ, ਤੁਹਾਨੂੰ ਇੱਕ ਬਾਜ਼ਾਰ ਸਾਰਾ ਕੇਸਰ ਦਾ ਉੱਧਰੋਂ ਮਿਲ- ਹੂੰਦਾ।
ਮਿਲਦਾ ਨਾ ਉੱਧਰ, ਉੱਧਰ ਸਹੀ ਰੇਟ ਮਿਲ ਜਾਂਦਾ ਆ ਜਿਵੇਂ- ਹਾ ਕਹਿੰਦੇ ਨਾ ਕੇਸਰ ਬੜਾ ਮਹਿੰਗਾ ਮਿਲਦਾ ਹੈ।
ਝੀਲ ਚ ਜਾਓ, ਉਥੇ ਵੀ ਲੈਗੈ ਫੇ- ਕਰਦੇ ਹੋ।
ਹਾਂਜੀ, ਹਾਂ ਹਾਂਜੀ, ਜਿਵੇਂ, ਜਿਵੇਂ ਆਪਾਂ ਮਤਲਬ ਇਧਰ ਜਾਓ- ਸਾਈਡ ਦੇ- ਕਿਸਰ ਮਹਿੰਗਾ ਪੈਂਦਾ, ਉਧਰ ਕਿਸਰ ਸਹੀ ਭਾਅ ਪੈਂਦਾ ਹੋਇਆ ਹਨਾ, ਹਾਂਜੀ।
ਖਾਨੇ, ਸਾਨੂੰ ਅੰਮ੍ਰਿਤਸਰ ਦੀ ਮਿਰਚੀ ਚੰਗੀ ਲੱਗਦੀ, ਚੋਦਾਂ ਸੋ ਰੁਪਏ ਕਿਲੋ ਹੋ ਗਿਆ ਹਾਂਜੀ।
ਹਾਂ।
ਸ਼ੇਰ।
ਹਾਂਜੀ।
ਉੱਥੇ ਦਾ ਕੇਸਰ ਵੀ ਓਰਿਜਨਲ ਹੈ। ਇਥੇ ਤਾਂ ਇਹਨਾਂ ਨੇ ਕੀਤੇ ਹੁੰਦੇ ਨਾ ਵਿੱਚ ਮਿਕਸ ਵਗੈਰਾ ਕੀਤਾ ਹੁੰਦਾ।
ਜੀ ਜੀ। ਨਹੀਂ ਵੈਸੇ ਮੈਂ ਕਹ ਰਹੀ ਸੀ ਕਿ ਸਹੀ ਭਾਅ ਮਿਲ ਜਾਂਦਾ ਹੈ ਜਾਂ ਫਿਰ ਮਹਿੰਗਾ ਮਿਲਦਾ?
ਵਧੀਆ ਵਧੀਆ ਵਧੀਆ ਸਸ ਠੀਕ ਠੀਕ।
ਦਿਣਾ।
ਉਹਨਾਂ ਨੂੰ ਡਬੀਆਂ ਦਿੰਦੇ ਆ।
ਜ ਜ।
ਦੋ ਸੌ ਤੋਂ ਸ਼ੁਰੂ ਕਰਦੇਓ ਡੱਬੀਆਂ ਚਾਰ ਸੌ ਦੀ ਸੱਸ ਹੋਈ ਏਦਾਂ ਦੋ ਦਾਣੇ ਦੇ ਪਾਉਣੇ ਹੁੰਦੇ ਕੇਸਰ ਦੇ
ਹਜੀ।
ਹਾਂਜੀ ਹਾਂਜੀ ਬ ਭਾਈ ਦੂਜ ਤੇ ਵੀ ਲੈ ਕੇ ਜਾਈਦਾ ਨਾ ਕੇਸਰ ਜਦੋਂ ਲਗਾਈ ਦਾ ਟਿੱਕਾ। ਹਾਂਜੀ ਹਾਂਜੀ।
ਉਹ ਤੇ ਹੈਗੇ ਹੈ ਹੋਰ ਸਾਡੇ ਆਪਣੀ ਖੁਦ ਦੀ ਸ਼ੋਪ ਹੈਗੀ ਹੈ ਸਟੋਪਾ ਵਗੈਰਾ ਦੀ।
ਅੱਛਾ ਅੱਛਾ ਅੱਛਾ ਅੱਛਾ। ਅੱਛਾ ਸਾਡੇ ਫੋਟੋਗ੍ਰਾਫ। ਪਰ
ਅੱਛਾ ਅੱਛਾ ਵਧੀਆ ਗੱਲ ਆ ਫੇਰ ਤਾਂ।
ਹਾਂਜੀ ਹਾਂਜੀ ਇਹ ਮੇਰੇ ਹਸਬੈਂਡ ਫੋਟੋਗ੍ਰਾਫਰ ਹੈ। ਵੀਡੀਓ ਦਾ। ਕੰਮ ਹੈ ਆਪਣਾ।
ਹਾਂਜੀ ਅ। ਅੱਛੀ ਗਾਲ ਹੈ ਅੱਛਾ ਅੱਛਾ ਹੈ ਵੈਸੇ ਤਾਂ ਫਿਲਹਾਲ ਫੋਟੋਗ੍ਰਾਫਰ ਦਾ ਕੰਮ ਬਹੁਤ ਜੰਮੂ
ਹਾਂ ਫੋਟੋਗ੍ਰਾਫਰ ਦਾ ਇੱਥੇ ਹੀ ਆਉਂਦੇ ਆ ਜੰਮੂ ਦਾ ਹੀ ਫੰਕਸ਼ਨ ਲੈਂਦੇ ਜ਼ਿਆਦਾ ਕਸ਼ਮੀਰੀ ਪੰਡਤਾਂ ਦੇ। ਇੱਧਰ ਦੇ ਜ਼ਿਆਦਾ ਜੰਮੂ ਚ ਹੀ ਹੁੰਦੇ ਸਾਡੇ ਮੇਰੀਆਂ ਨਨਾਨਾਂ ਨਾ ਜੰਮੂ ਤਿੰਨ ਨਨਾਨਾਂ ਮੇਰੀਆਂ ਜੰਮੂ ਹੈ।
ਹਾਂਜੀ। ਹੋਰ ਉੱਥੇ ਵੈਸੇ ਬੜੀਆਂ ਚੀਜ਼ਾਂ ਮਸ਼ਹੂਰ ਹੈ। ਮੈਂ ਦੇਖੀ ਹੈ ਅਹ ਸ਼੍ਰੀਨਗਰ ਦੀਆਂ ਇੱਕ ਝੀਲ ਹੈਗੀਈ ਹੈ ਨਾ, ਕੀ ਨਾਮ ਏ?
ਡਲਝੀਲ
ਹਾਂਜੀ ਡਲਝੀਲ।
ਡਲ ਝੀਲ ਹੈ, ਚਸ਼ਮੇਸ਼ਾਹੀ ਹੈ।
ਹਾਂਜੀ ਇੱਕ ਘੜੀ ਐ ਇੱਕ ਘੜੀ ਦੀਦੀ ਐ ਬੜੀ ਵੱਡੀ ਜੀ।
ਹਾਂਜੀ -ਹਾਂਜੀ।
ਜੀ। ਜਦ ਤੱਕ ਦਾ ਇੱਕ ਨਾਟਕ ਆਇਆ ਸੀ, ਮੈਂ ਉਹ ਦੇਖਿਆ ਸੀ ਨਾ ਉਹ ਚ ਮੈਨੂੰ ਸਭ ਕੁਛ ਦਿਖ ਗਿਆ ਸੀ। ਉਹ ਤੇ ਹੈ ਹੀ ਐ।
ਉਹ ਤੇ ਹੈ ਹੀ ਆ।
ਨਹੀਂ ਆਦਾ ਕਦੇ ਮੌ ਆਵਾਂਗੇ। ਸ਼੍ਰੀਨਗਰ ਦੇਖ ਕੇ ਆਵਾਂਗੇ, ਸਾਰੇ ਕਹਿੰਦੇ ਆ ਕਿ ਬੜਾ ਅੱਛਾ ਇਲਾਕਾ ਐ। ਹਾਂਜੀ। ਹੈਲੋ।
ਹਾਂ ਨਹੀਂ ਆਂ ਐ ਟੈਕਸਟ ਬੁੱਕ ਆਂਦੀ ਐ । ਮੈਂ ਕਿਹਾ ਤੀਹ ਸਾਢੇ ਤਿਨ ਤੋਂ ਚਾਰ ਸੌ ਲੈਂਦੀ ਆ ਟੈਕਸੀ।
ਕੋਈ ਨੀ ਫੇਰ ਤਾਂ ਠੀਕ ਹੈ ਕੋਈ ਬਣਾਵਾਂਗੇ ਅਸੀਂ ਆਗ਼ੀ, ਆਗੀ ਬਣਾਵਾਂਗੇ ਅਸੀਂ ਪਲੈਨ ਕਰੀ ਜਾਵਾਂਗੇ ਨਾ ਫਿਰ ਬਣਾਵਾਂਗੇ। ਲੈਣ ਅਸੀਂ ਸ਼੍ਰੀਨਗਰ ਘੁੰਮ ਕੇ ਆਵਾਂਗੇ ਮੇਰੇ ਪੇਕੇ ਆ ਨਾ ਉਹ ਆਨਾ ਨਾ ਉਹੇ ਦੇਖੋ ਕਦੋਂ ਆਂਦੇ ਆ। ਫੇਰ ਬਨਾਨੇ ਆ ਪਲਾਨ। ਫਿਰ ਸਾਰੇ ਫੈਮਿਲੀ ਹੋਏ ਨਾ ਮਜਾ ਫੇਰ ਆਂਦਾ। ਇਕੱਲੇ ਬੰਦੇ ਨੂੰ ਮਜ਼ਾ ਨਹੀਂ ਆਂਦਾ।
ਕੇਕ ਚ
ਹਾਂਜੀ, ਹਾਂਜੀ ਚਲੋ ਠੀਕ ਏ, ਮੈਂ ਤੁਹਾਨੂੰ ਕਰਦੀ ਹਾਂ ਫਿਰ ਕੌਲ ਓਕੇ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਹਾਂਜੀ।